ਹੈਲੋ।
ਹੈਲੋਅ ਸਸਿਆਕਲ ਭਾਬੀ, ਕੀ ਹਾਲ ਨੇ?
ਹਾਂਜੀ, ਵਧੀਆ ਜੀ। ਤੁਸੀ ਸੁਣਾਓ?
ਬਸ ਠੀਕ ਐ, ਔਰ ਸੁਣਾਓ ਕਿ ਸਭ ਠੀਕ ਐ ਘਰੇ ਸਭ ਠੀਕ ਨੇ?
ਹਾਂਜੀ- ਹਾਂਜੀ ਸਭ ਵਧੀਆ ਐ, ਤੁਸੀਂ ਸੁਣਾਉ ਕੀ ਆਲ- ਚਾਲ?
ਕੀ ਓ ਰਿਆ ਸੀ, ਕੀ ਓ ਰਿਆ
ਬੱਸ ਕੁਛ ਨੀ ਹਲੇ ਡਿਨਰ ਕਰਕੇ ਹੱਟੇ ਆਂ। ਤੇ, ਬੈਠੇ ਹੋਏ ਸੀ, ਬੱਸ ਹੁਣ।
ਤਾਂ ਡੀਨਰ 'ਚ' ਅੱਜ ਕੀ ਬਣਾਇਆ ਸੀ ਬਾਬੂ?
ਅੱਜ ਬਣਾਇਆ ਸੀ, ਆਲੂ ਬਣਾਏ ਸੀ।
ਹੁ ਆਂਜੀ-ਆਂਜੀ ਔਰ ਸੁਣਾਓ, ਸਭ ਠੀਕ ਚੱਲ ਰਿਹਾ?
ਹਾਂਜੀ-ਹਾਂਜੀ ਸਭ ਠੀਕ, 'ਚ' ਤੁਸੀ ਸਣਾਓ ਹੋਰ ਡਿਨਰ ਹੋ ਗਿਆ
ਬਾਸ ਹਾਂਜੀ-ਹਾਂਜੀ ਹੋ ਗਿਆ ਅੱਜ ਰਾਜਮਾਂ-ਚੌਲ ਬਣਾਏ ਸੀ। ਹਹ-ਹਹ ਹਾਂਜੀ-ਹਾਂਜੀ ਆ ਜੋ ਤੁਸੀ ਵੀ।
ਹਾਂਜੀ ਹੋਰ, ਬੱਚੇ ਠੀਕ ਸਾਰੇ?
ਹਾਂਜੀ ਸਭ ਵਧੀਆ ਤੁਸਣਾਓ? ਮੈਂ ਕਿਆ ਮੈਂ ਧਾਡੇ ਕੋਲ ਪੁੱਛਣੀ ਆਂ। ਤੁਸੀ ਕੁਸ ਸੁਣਿਆ ਹੈਗਾ?
ਕੀ?
ਅਰੇ ਅੱਜ-ਕੱਲ ਨਾ ਕੋਈ ਨਯਾ ਸਕੈਮ ਆਇਆ ਹਇਐ ਮੋਬਾਈਲ 'ਤੇ।
ਅੱਛਿਆ!
ਹਾਂ। ਤੇ ਕਹਿੰਦੇ ਨੇ ਕੀ ਕੋਲ ਆਂਦੀ ਆ, ਇੱਕ ਕੋਲ ਆਂ ਓ ਕੋਲ ਆਂਦੀ ਆ ਤੇ ਓ ਨਾ ਅਗਰ ਤੁਸੀ ਚੁੱਕੋਗੇ ਨਾ ਬੱਸ ਜਿਵੇਂ ਈ ਤੁਸੀ ਕੋਲ ਚੁੱਕੀ ਤਾਂ ਓ ਬੱਸ ਐਵੀਂ ਕਹਿੰਦੇ ਨੇ ਕੀ ਹਾਂ ਤੁਸੀਂ ਸਰਵਿਸ ਵਾਲੇ ਬੋਲਦੇ ਆਂ ਤੁਹਾਡਾ ਜਿਹੜਾ ਉਸ ਤੋਂ ਬਾਅਦ ਨਾ ਬੱਸ, ਉਸ ਤੋਂ ਬਾਅਦ ਐਂ ' ' ਹਾਂ ਯੈਸ। ਤੇ ਉਹ ਅਪਣਾ ਬੈਂਕ ਅਕਾਊਂਟ ਉਡ ਜਾਂਦੇ ਨੇ।
ਅੱਛਾ, ਨਾ ਮੈਂ ਤਾ ਨੀ ਸੁਣਿਆ ਤੁਹਾਡੇ ਕੋਲ ਮੈਂ ਤਾਂ ਤੁਆਡੇ ਕੋਲੋਂ ਸੁਣਿਐ। ਡੀ ਇੱਦਾ ਦੀ ਗੱਲ।
ਮੈਂ-ਮੈਂ ਤਾ ਇੱਕ, ਦੋ ਕੇਸ ਹੁਣੇ ਈ ਸੁਣੇ ਨੇ ਔਰ ਮੈਂ ਤਾ ਹੈਰਾਨ ' ' ਮੈਂ ਤੁਹਾਨੂੰ ਕੱਲ੍ਹ ਕਰਾਂ, ਹਾਂ-ਹਾਂ ਮੈਂ ਤਾ, ਅ ਔਰ ਵੀ ਬਤੇਰਾ ਕੁੱਝ ਦੱਸ ਅਈ ਸੀ ਮੈਂ ਤਾ ਹਰਾਨ ਰਹਿ ਗੀ ਮੈਂ ਕਾਂ ਦੱਸੋ ਬਈ ਫੋਨ ਤਾਂ ਏਦਾਂ ਕਿੱਦਾਂ ਆਂਦੇ ਈ ਰਹਿੰਦੇ ਨੇ ਕ ਕਿੰ ਦਾ ਵੀ ਆ ਜਾਂਦੇ ਕੋਈ ਪਾਰਸਲ ਵਾਲੀ ਦਾ ਵੀ ਆ ਜਾਂਦਾ ਕਿੰਨੀ ਵਾਰ ਡਿਲੀਵਰੀ ਵਾਲੇ ਵੀ ਆ ਜਾਂਦੇ ਨੇ ਸਾਡੇ ਤਾਂ।
ਤੋ ਹੋਰ ਅੱਜ-ਕੱਲ ਫੋਨ ਤੇ ਈ ਹੁੰਦੈ ਸਾਰਾ ਕੁਛ ਸਾਰਾ ਕੰਮ ਈ ਫੋਨ ਦਾ ਐਗਾ ਅੱਜ ਕੱਲ੍ਹ ਤਾਂ ਫਿਰ ਫੋਨ ਤੇ ਆਂਦੇ ਈ ਨੇ ਓਡਰ ਕਰੀਏ ਆਪਾ ਜੇ ਕੁੱਝ ਤੇ ਡਿਲੀਵਰੀ ਕਰ ਵਾਲੇ ਦੇ ਅੋਰਮਲ ਆਦੇ ਹੀ ਨੇ। ਹੁਣ ਸਾਨੂੰ ਕਿੱਦਾਂ ਪਤਾ ਲੱਗੂਗਾ ਇਦਾਂ।
ਹਾਂਜੀ-ਹਾਂਜੀ। ਬੱਸ ਓਹੀ ਗੱਲ ਏ ਨਾ ਕਿ ਅ ਆਪਾਂ ਮੋਬਾਈਲਾਂ ਨੂੰ ਲੈ ਲੈਂਦੇ ਆ, ਪਰ ਅੱਜ-ਕੱਲ੍ਹ ਕੱਲ ' ' ਬੜੇ ਹੀ ' ' ਪੈਂਦੇ ਨੇ। ਬਣੇ ਉਹ ਚੱਲਦੇ ਪਏ ਨੇ। ਕਹਿੰਦੇ ਕਿ ਬੈਨੀਫਿਟ ਤਾਂ ਹੈਦੇ ਨੇ ਲੋਸ ਬੜਾ‌। ਮੋਬਾਇਲ ਦਾ ' ' ਕਿਹਾ ਮਿਸਯੂਜ ਹੋ ਰਿਹਾ ਮੋਬਾਇਲ ਦਾ।
ਹਮ, ਹਾਂ, ਇਹ ਵੀ ਗੱਲ ਐ ਜਿੰਨੇ ਇੱਕ ਬੇਨੀਫਿਟ ਹੈਗੇ, ਉਹਨੇ ਨੁਕਸਾਨ ਵੀ ਹੈਗੇ ਨੇ ਮੋਬਾਇਲ ਦੇ ਨਾ।
ਬੱਸ-ਬੱਸ। ਉਹ ਮੈਂ ਤਾਂ ਇੰਨਾ ਕੁ ਸੁਣਦੀ ਹਾਂ ਕਿ ਪਹਿਲੇ ਚਲੋ ਹੋਣ ਲ ਹੀ ਚਲੋ ਕਹਿੰਦੇ ਨੇ ਕਾਰੋਬਾਰ ' ' ਪਏ ਨੇ ਮੋਬਾਈਲ। ਤੋਂ ਓਨਲਾਈਨ ਕਾਰੋਬਾਰ ਵੱਧਦੇ ਪਾਏ ਨੇ ਇਹ ਤਾਂ ਸਾਨੂੰ ਪਤਾ ਚੱਲ ਹੀ ਰਿਹਾ ਕਿ, ਹਾਂ। ਕਿ ਕਿੰਨਾ ਵੇਖੋ ਕਮਾਈਆਂ ਤਾਂ ਹੈਗੀਆਂ ਨੇ ਮੋਬਾਈਲਾਂ 'ਚ' ਲੇਕਿਨ ਐ ਜਿਹੜਾ ਕਹਿੰਦੇ ਨੇ ਨਾ ਕਿ ਹਾਂ ਇਹ ਹੈਕਰ ਹੁੰਦੇ ਨੇ। ਇਹਦਾ ਬੜਾ ਹੀ, ਮੈਂ ਤਾਂ, ਤੁਹਾਡੇ ਜੀ ਵੀ ਦੱਸ ਰਹੀ ਸੀ ਕਹਿੰਦੇ ਨੇ ਮ ਪੂਰਾ ਦਾ ਪੂਰਾ। ਅਕਾਊਟ ਹੈਕ ਹੋ ਜਾਂਦਾ ਵਾ, ਮੋਬਾਈਲ ਨੰਬਰ ਹੈਕ ਕਰਕੇ ਉਹ ਫੋਟੋਆਂ ਫੋਟੋਆਂ ਪਾਦੀਆਂ ਨੇ। ਐਵੇਂ-ਐਵੇਂ ਸਹੀ ਤਾਂ ਬੱਚਿਆਂ ਨੂੰ ਅੱਜ-ਕੱਲ੍ਹ ਮੋਬਾਇਲ ਦੇਣ ਦਾ ਹੁੰਦਾ।
ਹਾਂ, ਪਰ ਇਹ ਵੀ ਇਹ ਗੱਲ ਵੀ ਹੈਗੀ ਮੋਬਾਇਲ ਦੇ ਬਿਨਾਂ ਅੱਜ-ਕੱਲ੍ਹ ਗੁਜ਼ਾਰਾ ਵੀ ਨੀ ਹੈਗਾ। ਅੱਜ-ਕੱਲ੍ਹ ਨਾ ਮੋਬਾਇਲ ਬਹੁਤ ਜ਼ਰੂਰੀ ਹੋ ਗਿਆ ਹੁਣ ਬੱਚਿਆਂ ਦੀ ਸਟੱ- ਡੀ ਔਨਲਾਈਨ ਹੋ ਗਈ ਅੱਜ। ਗਲ ਤਾਂ ਸਾਰੀ ਦੇੇਖੋ ਜਿਨੂੰ ਵੇਖੋ, ਉਹੀ ਗੱਲ ਏ ਉਹੀ ਗੱਲ ਏ। ਜਦੋ ਦਾ ਲੋਕਡਾਊਨ ਲੱਗਿਆ ਉਦੋ ਤੋਂ ਬਾਅਦ ਤਾਂ ਜਰੂਰੀ ਹੋ ਗਿਆ ਫੋਨ ਬੱਚਿਆਂ ਕੋਲ ਨਾ।
ਅੱਜ-ਕੱਲ੍ਹ ਪੜ੍ਹਾਈਆਂ ਜੋ ਹੋ ਗਈਆਂ ਨੇ ਮੋਬਾਇਲ ਦੇ ਥਰੂ। ਔਨਲਾਈਨ ਕਲਾਸਾਂ, ਵਰਕ। ਇਹਨਾਂ ਦੇ ਪਿੱਛੇ ਬੱਚਿਆਂ ਨੂੰ ਦੇਣਾ ਪੈਦਾ‌ ਨਹੀਂ ਤਾਂ ਕੋਈ ਲੋੜ ਥੋੜਾ ਨਾ ਹੁੰਦੀ ਏ।
ਨਹੀ ਪਹਿਲਾਂ ਲੋਕੀ ਰਹਿੰਦੇ ਹੀ ਸੀ ਬਿਨਾਂ-ਬਿਨਾਂ ਫ- ਫੋਨ ਹੀ ਰਹਿੰਦੇ ਸੀ ਪਹਿਲਾਂ ਲੋਕੀ ਕਰਦੇ ਹੀ ਸੀ ਗੁਜ਼ਾਰਾ। ਤੇ ਹੁਣ ਅੱਜ ਦੇ ਟਾਈਮ ਤੇ ਨਹ ਗੁਜ਼ਾਰਾ ਹੋਣਾ। ਅੱਜ ਦੇ ਟਾਈਮ ਤਾਂ ਬਹੁਤ ਜ਼ਰੂਰੀ ਹੋ ਗਿਆ ਫੋਨ।
ਹਾਂਜੀ ਭਾਬੀ ਹਾਂਜੀ।
ਕੈਮ ਵੀ ਬੜੇ ਚੱਲੇ ਹੋਏ ਹੁਣ ਤੁਸੀ ਦੱਸ ਰਹੇ ਹੋ। ਏਦਾਂ ਦੇ ਸਕੈਮ ਵੀ ਬੜੇ ਚੱਲੇ ਹੋਏ ਨੇ ਉਹੀ ਨਾ ਬੱਚਿਆਂ ਨੂੰ ਅੱਜ-ਕੱਲ ਪ- ਤਾਂ ਲੱਗਦਾ ਨੀ ਹੈਗਾ।
ਉਹੀ ਤਾਂ ਮੈਂ ਤਾਂ ਹੈਰਾਨ ਹੋ ਗਈ। ਜਦੋਂ ਮੈਂ ਸੁਣਿਆ, ਮੈਂ ਕਿਹਾ ਇਹ ਕਿ ਬਈ ਏਦਾਂ ਵੀ ਹੁੰਦਾ ਅਸੀ ਤਾਂ ਮੋਬਾਇਲ ਐਵੇ ਹੀ ਚਲਾਈਦਾ ਹੁੰਦਾ। ਭਾਬੀ ਅਸੀਂ ਤਾਂ ਚਲਾ ਹੀ ਲੈਣੇ ਆ। ਸਾਨੂੰ ਤਾਂ ਪਤਾ ਹੀ ਨਹੀ ਹੈਗਾ ਸੀ। ਕਹਿੰਦੇ ਨਾ ਬੜੇ ਤਰ੍ਹਾਂ ਦੇ ਹੋਏ ਪਏ ਨੇ ਕੋਈ ਓ ਟੀ ਪੀ ਦਿਓ। ਵੀ ਹੋ ਜਾਂਦਾ ਵਾ ਐਨਾ ਵੀ। ਕਰੋ ਤਾਂ ਵੀ ਕੋਈ ਕਲਿੱਕ ਕਰਨ ਨੂੰ ਪੈਦਾ ਨਾ ਤਾਂ ਵੀ ਹੋ ਜਾਂਦਾ ਵਾ ਕੋਈ ਲਿੰਕ ਕਲਿੱਕ।
ਅੱਛਾ।
ਹਾਂ ਇਹੜੇ ਸਾਡੇ ਗੁਵਆਂਢੀ ਹੈਗੇ ਕਦੋਂ ਕੇਸ ਹੋ ਚੁੱਕੇ ਨੇ ਤਾਂ ਹੀ ਤਾਂ ਮੈ ਮੈ ਪੁੱਛ ਨ ਹਾਂ ਤੁਹਾਡਾ ਤੁਸੀ ਵੀ ਕੁੱਛ ਸੁਣਿਆ ਹੈਗਾ।
ਹਮ ਨਹੀ ਮੈ ਤੁਹਾਡੇ ਕੋਲ ਸੁਣ ਡਾਈ ਓਦਾਂ ਮੈਨੂੰ ਓਦਾਂ ਪਤਾ, ਜ ਜੇ ਆਪਾਂ ਓ ਟੀ ਪੀ ਦੱਸੀਏ ਤਾਂ ਤਾਂ ਹੋ ਜਾਂਦਾ ਬੈਂਕ ਅਕਾਊਟ ਤੇ ਹੁਣ ਏਦਾਂ ਦਾ ਤਾਂ ਮੈਂ ਪਹਿਲੀ ਵਾਰ ਹੀ ਸੁਣਿਆ ਕਿ ਜੇ ਕੋਲ ਆਇਆ ਡਿਲੀਵਰੀ ਵੱਲ ਤੇ ਉਹਨੂੰ ਕਹਿ ਤ ਆਪਾ ਯਸ ਤੇ ਹੈ ਤਾਂ ਬੜਾ ਮੁਸ਼ਕਿਲ ਹੈਗਾ ਕਿਉਕਿ ਸਾਰਾ ਕੁਛ ਔਨਲਾਈਨ ਹੀ ਮੰਗਉ-
ਔਨਲਾਈਨ ਹੀ ਨਹੀ ਸਾਰਾ। ਮੈਂ ਓਹੀ ਮੈਂ ਉਹੀ ਡਰ ਮੈ ਕਿਹਾ ਸਾਨੂੰ ਤਾਂ ਇਹ ਨਾ ਹੋਏ ਨਾ ਮੋਬਾਇਲਾਂ ਦਾ ਅੱਜ-ਕੱਲ੍ਹ ਪੁੱਛੋ ਨਾ ਇਹਦਾ ਅ- ਸੀ ਕਿ ਨਾ ਬਈ ਇਤਨਾ ਮਿਸਯੂਜ ਹੁੰਦਾ ਹੈਨਾ ਕਿ ਨਾ ਕਹਿੰਦਾ ਕਿ ਪੁੱਛੋ ਨਾ ਕੋਈ ਵੀ ਡਿਜੀਟਲ ਤੁਹਾਡਾ ਕੁਛ ਵੀ ਬੈ ਕੋਈ ਅਕਾਊਟ ਦੀ ਕੋਈ ਵੀ ਇਨਫਰਮੇਸ਼ਨ ਹੋਵੇ ਸਭ-ਸਭ-ਸਭ ਨਿਕਲ ਜਾਂਦੀ ਐ ਅੱਜ-ਕੱਲ੍ਹ। ਸਭ ਪਤਾ ਚੱਲ ਜਾਂਦਾ ਏ ਕਹਿੰਦੇ ਇਹਦੇ ਚ ਵੀ ਕੋਈ ਨਾ ਫੀਡ ਆਦੀ ਆ ਮੋਬਾਇਲ ਵਿੱਚ ਵੀ ਰਿਕੋਡਿੰਗ ਵਗੈਰਾ ਸਭ ਫੀਡ ਹੁੰਦੀਆਂ ਨੇ।
ਹਾਂ ਹੁਣ ਜੇ-ਜੇ ਆਪਾਂ ਬੋਲੀਏ ਓਦਾਂ ਦੀ ਤਾਂ ਫੇਡ ਵੀਖਾਣ ਲੱਗ ਜਾਣਗੇ ਉਹ ਜੇ ਆਪਾਂ ਕਿਸੇ ਗੱਲ ਚੀਜ਼ ਤੇ ਗੱਲ ਕਰਦੇ ਆ ਉਹੀ ਮੋਬਾਇਲ ਜਾ ਜਾਂਦਾ ਐ ਤਾਂਹੀ ਇਕਦਮ ਮੈਂ ਵੀ ਸੋਚਿਆ ਕਿੱਦਾਂ ਹੁੰਦਾ ਐ, ਅੱਛਾ।
ਬਸ ਓਹੀ ਗੱਲ ਐ ਨਾ, ਹਾਂ ਮੈਂ-ਮੈਂ-ਮੈਂ ਮੈਂ ਆਪ ਇਨਾ ਪਰੇਸ਼ਾਨ ਹੈਗੀਆਂ, ਮੈਂ ਕਿਹਾ ਮੈਂ ਪੁੱਛਾਂ ਬਾਬੇ ਕੋਲੇ ਕਿ ਬਾਬਾ ਨੂੰ ਕੁਛ ਪਤਾ ਚੱਲਿਆ ਫਿਰ ਆਪਾਂ ਲੋਕਾਂ ਨੂੰ ਤਾਂ ਡਰ ਈ ਪੈ ਗਿਆ ਬਾਬਾ
ਸਹੀ ਗੱਲ ਐ ਸਹੀ ਗੱਲ ਐ ਨਾਲੇ ਇਹ ਸਭ ਨੂੰ ਪਤਾ ਲੱਗਣਾ ਚਾਹੀਦਾ। ਕਿਸੇ ਨਾਲ ਵੀ ਹੋ ਸਕਦਾ ਏਦਾਂ। ਜੇ ਆਪਾਂ ਸਾਰਿਆਂ ਨੂੰ ਅਲਰਟ ਕਰਾਂਗੇ ਤਾਂ ਹੀ ਹੈਗਾ।
ਹਾਂ ਉਹੀ ਨਾ ਬਾਕੀ ਕੀ ਕਰੀਏ ਹੁਣ ਬੱਚਿਆਂ ਨੂੰ ਨਾ ਅਗਰ ਮੋਬਾਇਲ ਲੈ ਕੇ ਦੇਈਏ ਤਾਂ ਮੁਸੀਬਤ ਵੇਖੋ ਕਿੰਨਾ ਪ੍ਰੋ ਹੁਣ ਇਹ ਨੀ ਹੈਗਾ ਕਿ ਮਿਸਯੂਜ ਹੀ ਹੁੰਦੇ ਨੇ ਤੇ ਬਥੇਰਾ ਬੈਨੀਫਿਟ ਵੀ ਹੈਗਾ ਬ- ਬੱਚੇ ਉਹ ਯੂਟਿਊਬ ਤੇ ਬਥੇਰਾ ਕੁਛ ਸਿੱਖ ਲੈਦੇ ਨੇ ਡਾਂਸ, ਸਿੰਗਿੰਗ ਉਹ ਸਾ- ਹੋਈ ਨਾ ਉਹ ਇੱਕ ਕੁੜੀ ਹੈਗੀ ਆਦੀ ਐ ਸਾਡੀ ਕੰਮ ਵਾਲੀ ਦੀ ਕੁੜੀ ਆਦੀ ਆ। ਹਾਂ ਉਹ ਨਾ ਡਾਸ ਵੀ ਸੀਗੀ ਆ ਯੂ- ਟਿਊਬ ਤੇ ਆਈ ਉਹੀ ਉਹੀ ਇਹ ਪਤਾ ਈ ਨੀ ਚੱਲਦਾ ਨਾ ਅੱਜ-ਕੱਲ੍ਹ ਕੀ ਕਹਣਾ ਕਿ ਬਥੇਰਾ ਕੁਝ ਪ੍ਰੋਫਿਤ ਵੀ ਹੁੰਦਾ ਮੋਬਾਈਲਾਂ ਦਾ। ਕਿਉ ਨੀ ਹੁੰਦਾ ਬੰਦਾ ਸੌ ਕ ਸੌ ਕੰਮ ਹੋ ਜਾਂਦੇ ਨੇ। ਘਰ ਬੈਠੇ-ਬੈਠੇ ਪਹਿਲੇ ਕਿਵੇ ਹੁੰਦੇ ਸੀ ਔਡਰ ਤੇ ਸ ਦਸ ਰਾਸ਼ਨ ਦੇ ਸਮਾਨ ਆ ਜਾਂਦੇ ਨੇ ਪਹਿਲੇ ਕਿੱ-
ਸਹੀ ਗੱਲ ਐ। ਜਿੰਨੇ ਵਜੇ ਮਰਜ਼ੀ ਮੰਗ ਲਓ ਬਾਰਾਂ ਵਜੇ, ਇੱਕ ਵਜੇ ਜਿੰਨੇ ਵਜੇ ਮਰ- ਜੀ ਘਰ ਬੈਠੇ ਤੁਹਾਡਾ ਸਮਾਨ ਆ ਜਾਣਾ।
ਓਹੀ ਤਾ ਹੁਣ ਆਪਾਂ ਇਹੀ ਤਾਂ ਹੈਰਾਨ ਹੈਗੇ ਆ। ਕਿ ਇਹ ਚੀਜ਼ਾਂ ਸੁਣ ਕੇ ਡਰ ਲੱਗਦਾ ਨਹੀ ਤਾਂ ਮੋਬਾਇਲ ਤਾਂ ਅਸੀਂ ਤਾਂ ਸੋਚਦੇ ਸੀ ਬੜਾ ਫਾਇਦਾ ਹੁੰਦਾ ਮੋਬਾਇਲ। ਤਾਂ ਹੁਣ ਡਰ ਈ ਪੈ ਗਿਆ ਨਹੀਂ ਮੈਂ ਤਾਂ ਖੁਦ ਨਾ ਹੁਣ ਬਲਕਿ ਇੱਕ ਐਪ ਆਈ ਸੀ, ਮੇਰੇ ਕੋਲ ਮੈ ਜੁਆਇਨ ਕਰਨ ਲੱਗੀ ਸੀ। ਮੈ ਕਿਹਾ ਮੈਂ ਜੁਆਇਨ ਕਰ ਲੈਣੀ ਆ। ਉਹ ਯੋਗਾ ਸਿਖਾਦੇ ਨੇ, ਸਵੇਰੇ ਹੀ ਯੋਗਾ ਸ਼ੁਰੂ ਹੋ ਜਾਂਦੀ ਐ। ਸੱਤ, ਪੰਜ, ਛੇ ਵਜੇ, ਛੇ ਵਜੇ ਵੀ ਕਲਾਸਿਸ ਹੁੰਦੀ ਪੰਜ ਵਜੇ ਹੋਤੀ ਐ। ਅਭੀ ਮੈ ਕਹਿਆ ਮੈਂ ਜੁਆਇਨ ਕਰਕੇ ਯੋਗਾ ਕਰਾ ਕਰਾਗੀ ਮੋਬਾਇਲ ਤੇ। ਉਹੀ ਐ ਨਾ ਹੁਣ ਉਹ ਲਿੰਕ ਆਏਗਾ ਮੈਨੂੰ ਤਾਂ ਡਰ ਈ ਲੱਗਦਾ ਪ ਮੈਂ ਕਲਿੱਕ ਕਰਾਂ ਨਾ ਕਰਾਂ ਕਹਿੰਦੇ ਕਲਾਸ ਦਿੰਦੇ ਨੇ ਜੂਮ ਤੇ।
ਸਹੀ ਗੱਲ ਐ, ਉਹ ਨਾ ਵੇਖਣਾ ਪਊਗਾ ਤੁਹਾਨੂੰ ਨਾ ਗੂਗਲ ਵਗੈਰਾ ਤੇ ਕਰਕੇ ਕਮੈਟਸ ਵਗੈਰਾ ਪਹਿਲਾਂ-ਪਹਿਲਾਂ ਅੱਛੀ ਤਰ੍ਹਾਂ ਨਾ ਪਤਾ ਕਰੋ, ਏਦਾਂ ਨਾ ਕਲਿੱਕ ਕਰ ਦੇਣਾ ਕਿ ਅੱਜ ਕੱਲ ਕੋਈ ਭਰੋਸਾ ਨੀ ਹੈਗਾ। ਕੀ ਹੋ ਜਾਂਦਾ ਇਕਦਮ।
ਬੜੀ-ਬੜੀ ਅਹ ਫਾਇਦਾ ਉਠਾਦੀਆਂ ਪਈਆਂ ਨੇ ਸਾਰੀ ਲੇਡੀਜ਼ ਉਠਾਦੀਆ ਪਾਈਆ ਨੇ ਫਾਇਦਾ ਮੈਂ ਕਿਹਾ ਚਲੋ ਮੈਂ ਵੀ ਯੋਗਾ ਕਲਾਸ ਜੁਆਇਨ ਓਨਲਾਈਨ ਕਰ ਲੈਣੀ ਆ ਵੈਸੇ ਵੀ ਟ ਹੁੰਦੇ ਨੇ ਮੋਬਾਇਲਾਂ ਦੇ ਤਾਂ, ਮੈਂ ਕਿਹਾ ਚਲੋ ਅਸੀਂ ਯੋਗਾ ਹੀ ਸਿੱਖ ਖ ਲਈਏ ਯੋਗਾ ਈ ਆ ਜਾਏਗੀ ਸਾਨੂੰ ਹੋਰ ਕਲਾਸਿਸ ਦੇ ਵਿੱਚ ਆ ਕੇ ਕਰਨਾ ਹੁੰਦਾ ਪਰ ਮੈਨੂੰ ਨੀ ਪਤਾ ਅਸੀਂ ਉਹੀ ਆ ਨਾ ਫਿਰ ਬਸ ਇਸ ਚੱਕਰ ਦੀ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ ਆ ਮੈਂ। ਮੈਂ ਕਿਹਾ ਤੁਸੀਂ ਐਹ ਦੱਸ- ਤੁਸੀਂ ਦੱਸੋ ਤੁਹਾਨੂੰ ਤੁਸੀਂ ਕੁਛ ਸੁਣ ਰਹੇ ਹੋ, ਬਈ ਮੈਂ ਤਾਂਹੀ ਕੁਛ ਸੁਣਿਆ ਬਈ ਐਵੇਂ ਸਕੈਮ ਹੋ ਰਹੇ ਨੇ।
ਹਾਂ ਸਹੀ ਗੱਲ ਐ, ਹੁਣ ਤੁਸੀਂ ਦੱਸਿਆ ਪਰ ਇ- ਇਹ ਤਾਂ ਹੈਗਾ ਲੇਕਿਨ ਹੁਣ ਨਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਨਾ ਪਹਿਲਾਂ ਚੈੱਕ ਕਰੋ, ਕਿ ਆ ਸਹੀ ਟਰੱਸਟਡ ਵੀ ਹੈਗਾ ਐ ਕਿ ਨਹੀਂ ਹੈਗਾ। ਏਦਾਂ ਤਾਂ ਫਿਰ ਤੁਸੀਂ ਜੇ ਆਪਾਂ ਲਿੰਕ ਤਾਂ ਕਲਿੱਕ ਤਾਂ ਫਿਰ ਤਾਂ ਸਾਰਾ ਕੁਛ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਬਸ ਐਗਾ। ਹਾਂਜੀ-ਹਾਂਜੀ-ਹਾਂਜੀ ਹਮ ਹਾਂਜੀ ਭਾਬੀ ਮੈਂ ਵੀ ਇਹੀ ਸੋਚ ਰਹੀ ਸੀ।
ਭਰੋਸਾ ਨਹੀਂ ਐ ਅੱਜ-ਕੱਲ ਨਾ ਏਦਾਂ ਹੀ ਚੱਲ ਐ।
ਪਰ-ਪਰ ਵੇਖਿਆ ਜਾਏ ਤਾਂ ਇੰਨੇ ਸਾਰਾ ਡਿਜੀਟਲ ਹੋਇਆ ਪਿਆ ਸਾਰਾ ਕੁਛ ਅੱਜ। ਅ ਸਭ ਕੁਛ ਸੋਸ਼ਲ ਮੀਡੀਆ ਤੇ ਐ ਲੋਕੀ ਵੀ ਤਾਂ ਕੰਮ ਕਰਦਾ ਹੀ ਐ। ਫਿਰ ਪਤਾ ਨੀ ਕਿ ਕੀ ਔਪਸ਼ਨ ਐ। ਸਾਨੂੰ ਜਾਂ ਤਾਂ ਨੌਲੇਜ ਨਹੀਂ ਹੈਗੀ ਅੱਜ-ਕੱਲ ਮੋਬਾਇਲ ਦੀ
ਤਾਂ ਹੀ ਹੁੰਦਾ ਏ ਜੇ ਜ਼ਿਆਦਾ ਸਾਰਾ ਡਿਜੀਟਲ ਹੋ ਜਾਂਦਾ ਐ ਨਾ। ਤੇ ਉਹੀ ਜੋ ਸਕੈਮਰ ਹੁੰਦੇ ਨਾ। ਉਹ ਫਾਇਦਾ ਚੱਕਦੇ ਨੇ ਇਸੇ ਗੱਲ ਦਾ ਨਾ। ਕਿ ਅੱਜ-ਕੱਲ੍ਹ ਲੋਕੀ ਸਾਰਾ ਕੁਛ ਔਨਲਾਈਨ ਕਰਦੇ ਨੇ।
ਹਾਂਜੀ-ਹਾਂਜੀ
ਨੇ ਹੁਣ ਜਿੱਦਾਂ ਹੁਣ ਤਾਂ ਐਜੂਕੇਟਿਡ ਐ ਆਪਾਂ ਨੌਲੇਜ ਐਗੀ ਐ। ਤੇ ਜਿਨਾਂ ਕੋਲ ਨੌਲੇਜ ਜਾਗੀ ਹੋਈ ਹੋਵੇ ਤੇ ਉਹ ਤਾਂ ਫਿਰ ਫਸਦਾ ਹੀ ਹੈਗਾ। ਹੁਣ ਜਿੱਦਾਂ ਸਾਡੀ ਹੈਗੀ ਆ। ਮੰਮੀਆਂ ਹੁਣ ਤਾਂ ਸਾਰੇ ਹੀ ਫੋਨ ਚਲਾਂਦੇ ਨੇ। ਉਹਨਾਂ ਨੂੰ ਤਾਂ ਪਤਾ ਹੀ ਨੀ ਚੱਲਦਾ।
ਬਸ-ਬਸ ਹਾਂਜੀ ਇਹ ਤਾਂ ਹੈ ਹੀ। ਹਾਂਜੀ ਹਾਂਜੀ ਨਹੀਂ ਤਾਂ ਵੇਖਿਆ ਜਾਏ ਤਾਂ ਔਨਲਾਈਨ ਤਾਂ ਸੌਖੀ ਹੋ ਗਿਆ ਸੀ। ਵੱ ਵੱਡੇ ਬਜ਼ੁਰਗ ਜਿਹੜੇ ਬੀਚਾਰੇ ਨਹੀਂ ਕਰ ਪਾਂਦੇ ਕੰਮ ਉਹ ਬਿਜਲੀ ਦਾ ਬਿੱਲ ਵੀ ਜਮਾ ਹੋ ਜਾਂਦਾ ਸੀ। ਤੇ ਸੋ ਸਿਲੰਡਰ ਦੀ ਬੁਕਿੰਗ ਸਭ ਕੁਛ ਤਾਂ ਸਿਲੰਡਰ ਮੋਬਾਇਲਾਂ ਤੋਂ ਹੀ ਹੁੰਦਾ। ਭਾਬੀ। ਹੁਣ ਤਾਂ ਸਭ ਕੁਛ ਹੋ ਜਾਂਦਾ। ਸਾਰੀ-ਸਾਰੀ ਬਿੱਲਾਂ ਦੀ ਪੇਮੈਂਟ ਹੋ ਜਾਂਦੀ ਐ। ਇਸ ਸਕੂਲਾਂ ਦੀ ਫੀਸ ਇੱਥੋਂ ਪੇਮੈਂਟ ਹੁਣ ਤਾਂ ਕਿੱਥੇ ਜਾਣਾ ਈ ਨੀ।
ਹੁਣ ਤਾਂ ਐਦਾ ਦਾ ਵੀ ਸਕੈਮ ਆ ਰਿਹਾ। ਇਸ ਤੇ ਕਲਿੱਕ ਕਰੀਏ ਤੁਹਾਨੂੰ ਹਜ਼ਾਰ ਰੁਪਏ ਮਿਲਣਗੇ। ਤੁਹਾਨੂੰ ਸੌ ਰੁਪਏ ਮਿਲਣਗੇ ਏਦਾਂ ਦਾ ਵੀ ਸਕੈਮ ਚਲਿਆ ਹੋਇਆ ਇੰਸਟਾਗ੍ਰਾਮ ਤੇ। ਤੇ ਉਹੀ ਮੈਂ ਮੰਮੀ ਨੂੰ ਸਮਝਾਇਆ ਮੈਂ ਏਦਾਂ ਨਾ ਕਰਨਾ। ਆ ਫੇਕ ਹੁੰਦੇ ਨੇ ਸਾਰੇ। ਐ ਵੀ ਫਰੋਡ ਹੁੰਦਾ ਐ।
ਉਹੀ ਨਾ ਹੁਣ ਮੈਂ ਤਾਂ ਐਵੇੈ ਨਾ ਤਾਂ ਇਹੀ ਸਮਝ ਆਇਆ ਬਈ ਮੋਬਾਈਲ ਤੇ ਨਾ ਬੈਨੀਫਿਟ ਵੀ ਹੁੰਦੇ ਨੇ। ਤੇ ਲੋਸ ਵੀ ਵਥੇਰੇ ਨੇ। ਅਡਵੈ ਜ ਵੀ ਇਹਦਾ ਡਿਸ ਐਡਵਟਜ ਵੀ ਹੈਗਾ। ਦੋਨੋ ਚੀਜ਼ਾਂ ਹੈਗੀਆਂ ਨੇ ਹੁਣ ਹਾ। ਹਾਂ ਹਾਂ ਹਾਂ ਬਸ ਉਹੀ ਨਾ ਪੜ੍ਹੇ ਲਿਖੇ ਬੰਦੇ ਨੂੰ ਥੋੜ੍ਹਾ ਜਿਹਾ ਪਤਾ ਚੱਲ ਜਾਂਦਾ ਐ। ਜਿਹੜੇ ਵਿਚਾਰੇ ਨਹੀਂ ਪੜ੍ਹੇ ਲਿਖੇ ਉਹਨਾਂ ਨੂੰ ਨਹੀਂ ਪਤਾ ਚਲਦਾ।
ਉਹਨਾਂ ਨੂੰ ਨਾ ਉਹਨਾਂ ਨੂੰ ਨਹੀਂ ਪਤਾ ਚੱਲਦਾ। ਉਹ ਉਹਨਾਂ ਦਾ ਹੀ ਫਾਇਦਾ ਚੱਕਦੇ ਨੇ। ਉਹ ਪਤਾ ਹੁੰਦਾ ਅੱਜ ਹਜੇ ਇੰਡੀਆ 'ਚ ਕੀ ਹੁਣ। ਸਾਡੀ ਜਿਹੜੀ ਹੈਗੀ ਆ ਜਨਰੇਸ਼ਨ ਓਲਡ ਜਨਰੇਸ਼ਨ ਉਹ ਐਨੇ ਐਜੂਕੇਟਡ ਨਹੀਂ ਐਗੀ ਐ। ਤੇ ਉਹਨਾਂ ਦਾ ਇਹ ਮੋਸਟਲੀ ਫਾਇਦਾ ਚੁੱਕਦੇ ਨੇ। ਇਹ ਜਿਹੜੇ ਸਕੈਮਰ ਹੁੰਦੇ ਨਾ। ਉਨ੍ਹਾਂ ਦਾ ਹੀ ਮੇਨ ਫਾਇਦਾ ਹੁੰਦਾ ਚੱਕਦੇ ਉਹ।
ਅੱਛਾ ਜੀ ਹਾਂਜੀ-ਹਾਂਜੀ ਬਸ ਮੈਂ ਹੀ ਨਾ ਉਹ ਤਾਂ ਮੈਂ ਹੁਣ ਨਹੀਂ ਤਾਂ ਤੁਹਾਡੇ ਨਾਲ ਗੱਲ ਕਰਾਂ। ਬਸ ਉਈ ਨਾ ਇਹ ਕਹਿਣ ਲੱਗੇ ਕਿ ਕੋਈ ਨਾ ਤੂੰ ਨਾ ਕਰ। ਇਹ ਜੋਈ ਨਾ ਕਰ ਲਿੰਕ ਮੈਂ ਕਿਹਾ ਨਹੀਂ ਕੋਈ ਨੀ ਹੁੰਦਾ। ਸਭ ਯੋਗਾ ਕਰਦੇ ਨੇ। ਕਹਿੰਦੇ ਨਹੀਂ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ।
ਹਾਂ ਤੁਸੀਂ ਨਾ ਪਹਿਲਾਂ ਉਹਦੇ ਗੂਗਲ ਤੇ ਜਾਂ ਉਹਦੇ ਕਮੈਂਟਸ ਤੇ ਚੈੱਕ ਕਰੋ। ਕੀ ਇੰਟਰਸਟਡ ਹੈਗਾ ਜਾਂ ਨਹੀਂ ਹੈਗਾ।
ਹਾਂਜੀ ਹਾਂਜੀ ਹਾਂਜੀ ਬਸ ਓਹੀ ਨਾ ਬਸ ਉਹੀ ਨਾ ਹੁਣ ਤਾਂ ਡਰ ਈ ਪੈ ਗਿਆ ਭਾਬੀ ਹਨਾ। ਮੋਬਾਇਲਾਂ ਦੇ ਚੱਕਰਾਂ 'ਚ ਨਾ ਬੜਾ ਹੀ ਬੜਿਆ ਗਿਆ। ਹੁਣ ਕਹਿਣ ਲੱਗਾ ਪਹਿਲੇ ਹੁੰਦੇ ਸੀ। ਮੋਬਾਇਲ ਸੁਨਣ ਕਰਨ ਵਾਸਤੇ ਹੁੰਦੇ ਸੀ ਖਾਲੀ। ਹਾਂ ਐ ਸਾਰੀ ਫੈਸਿਲਿਟੀ
ਧਿਆਨ ਰੱਖੋ ਤੁਸੀਂ ਨਾ ਏਦਾਂ ਕਲਿੱਕ ਨਾ ਕਰੋ। ਤੇ ਨਾਲ਼ੇ ਧਿਆਨ ਰੱਖੋ ਹਰ ਗੱਲ ਦਾ ਨਾ।
ਹਾਂਜੀ ਹਾਂਜੀ ਕੋਈ ਨੀ ਤੁਸੀਂ ਆਓ।
ਹਾਂਜੀ- ਹਾਂਜੀ ਆਂਵਾਂਗੇ- ਆਂਵਾਂਗੇ ਜ਼ਰੂਰ ਆਂਵਾਂਗੇ।
ਹਾਂਜੀ ਚਲੋ ਠੀਕ ਐ ਸੱਸਰੀਕਾਲ ਭਾਬੀ ਜੀ ਸੱਸਰੀਕਾਲ।